ਹਾਂਜੀ ਸਸ਼੍ਰੀ ਕਾਲ, ਹੋਰ ਕਿਵੇਂ ਓ?
ਹੋਰ ਰੋਟੀ-ਰੁਟੀ ਖਾਲੀ ਤੁਸੀ?
ਹਾਂਜੀ ਬਸ, ਬਣਾ ਕੇ ਛੋਟੀ ਹੁਣੀ ਬੇਟੀ ਸੋਗੀ ਆ ਆਰਾਮ ਨਾਲ। ਕਾਰਟੂਨ ਦੇਖਦੇ-ਦੇਖਦੇ ਸੋ ਜਾਂਦੀ ਐ ਓ। ਤੇ ਛੋਟੇ ਬੱਚੇ ਅੱਜ-ਕੱਲ ਤਾਨੂੰ ਪਤਾ ਅਨਾਇਆ ਦੇਖ ਰੇਆ, ਅਨਾਇਆ ਦੀ ਬਹੁਤ ਵੀਡੀਓ ਦੇਖਦੇ ਹੈਗੇ ਆ ਨਿੱਕੇ-ਨਿੱਕੇ ਬੱਚੇ ਯੂਟੂਬ ਤੇ।
ਹਾਂਜੀ।
ਏਕ ਓ ਨਾਸਤੀ ਆਂਦੀ ਐ ਓ ਦੇਖ ਲੇਯਾ। ਹਾਂ, ਪਤਾ ਓ ਜਦ ਤਕ ਮੇਰੀ ਸਕ ਅੱਛਾ, ਢਾਈ-ਤਿੰਨ ਸਾਲ ਦੀ ਸੀ ਨਾ ਬੋਲਣਾ ਵੀ ਨ ਸੀ ਅੰਤਾ ਤੱਦ ਦੀ ਓ ਸਟਾਟ ਕੀਤੀ ਆ ਨਾ ਵੀਡੀਓ ਅਨਾਇਆ ਨੇ, ਓਦੀ ਮੰਮੀ ਨਾ ਬੋਲਦੀ ਸੀ ਪਿੱਛੇ ਡਬਿੰਗ ਕਰਦੀ ਸੀ ਬੱਚੇ ਦੀ ਆਵਾਜ਼ 'ਚ, ਹਾਂ।
ਹੂੰ।
ਤੇ ਹੁਣ ਓ ਪੰਜ-ਛੇ ਸਾਲ ਦੀ ਹੈਗੀ ਐ ਹੁਣ ਓ ਆਪਣੀ ਆਵਾਜ਼ ਚ ਬੋਲਦੀ ਐ। ਪੈਲਾਂ ਓਦੀ ਮੰਮਾ ਬੋਲਦੀ ਸੀ ਹੁਣ, ਓ ਆਪੇ ਬੋਲਦੀ। ਦੀਦੀ ਹੁਣ ਇੰਨੀ ਵੱਡੀ ਹੋ ਗਈ ਕਿ ਆਪੇ ਬੋਲ ਲੈਂਦੀ ਐ ਓਦੀ ਮੰਮੀ ਵੀ ਵਲੋਗ ਬਣਾਦੀ ਓਦੇ ਪਾਪਾ ਵੀ ਬਣਾਦੇ ਆ, ਓ ਆਪ ਵੀ ਬਣਾ ਰੀਐ, ਯੂਟਯੁਬ ਤੇ ਬੋਤ ਅੱਛੀ, ਮਤਲਬ ਓਦੀ ਫੈਨ ਫੋਲੋਇੰਗ ਨਾ ਬਹੁਤ, ਹਾਂ ਬਹੁਤ ਹੈਗੀ ਆ ਓ ਦੀ ਬੱਚੇ ਤਾਂ ਬਹੁਤ ਜ਼ਿਆਦਾ ਨੇ ਓਦੇ। ਅੱਜ-ਕਲ ਤੁਸੀਂ ਅਰਮਾਨ ਮਲਿਕ ਨੂੰ ਵੀ ਦੇਖ ਰੇ ਹੋਗੇ, ਅਰਮਾਨ ਮਲਿਕ ਨੇ ਕਿਤਨੇ ਵਲੋਗਸ ਬਣਾਏ ਦੇਆ ਅਪਨੇ ਕਿਤਨੀ ਸਾਰੀ ਉਸਨੇ ਆਈਡੀਆ ਬਣਾਈ ਦੀਆਂ ਨੇ ਕੁਛ
ਹਾਂ, ਓ ਕੱਜਾ-ਕੱਜਾ ਬੋਲਦਾ।
ਹੈਂ?
ਓ ਕੁੜੀ ਨੂੰ ਬੜਾ ਪੁੱਠਾ ਬੋਲਣ ਲੱਗੇਆ ਓ।
ਹਾਂ, ਅਰਮਾਨ ਮਲਿਕ ਬਹੁਤ ਜਾਦਾ ਮਤਲਬ ਓ ਹੈਗਾ ਨਾ, ਓ ਹੋ ਗਯਾ ਨਾ ਯੂ-ਟੂਬਰ ਹੋ ਗਿਆ, ਓਦੀਆਂ ਖੁਦ ਦੀਆ ਦੋ ਵਾਈਫਾਂ ਹੈਗੀਆ ਯਾਂ।
ਹਾਂ ਓਹੀ
ਅੱਗੋ ਅੱਗੋਂ ਓਦੇ ਬੱਚੇ ਚਾਰ ਹੈਗੇ ਆ, ਤਿੰਨ-ਚਾਰ ਬੱਚੇ ਆ ਓਦੇ। ਪੰਜ ਸੋਰੀ ਪੰਜ ਬੱਚੇ ਆ ਓਨਾਂ ਦੇ ਵੱਖਰੇ-ਵੱਖਰੇ ਵਲੋਗ ਚੈਨਲ ਬਣਾਏ ਆ ਓ
ਪੰਜ, ਇੱਕ ਹੋਰ ਹੋਣ ਵਾਲਾ, ਇਕ ਹੋਰ ਹੋਣ ਵਾਲਾ।
ਹਾਂ ਛੇ, ਛੇ ਹੋ ਜਾਣੇ ਐ।
ਓਸ ਦਿਨ ਉਹਨਾਂ ਕੋਈ, ਹਾਂਜੀ ਮਤਲਬ ਕੋਈ ਵਲੋਗ ਵਿੱਚ ਕੈਂਦਾ ਕੀ ਸੱਜ-ਤਜੱ ਕੇ ਰਿਆ ਕਰੋ ਵਰਨਾ ਤੁਆਡੇ ਪਤੀ ਤੁਆਨੂੰ ਡਿਵੋਰਸ ਦੇ ਦੇਣਗੇ ਤੇ ਲੋਕਾਂ ਨੇ ਏਨਾ, ਤੰਗ ਕੀਤਾ ਓਨੂੰ।
ਹਾਂ, ਬਹੁ ਜਾਦਾ, ਓ ਅਪਨੀ ਪਾ ਅਪਨੀ ਫਸਟ ਵਾਈਫ ਨੂੰ ਕੈ ਰਿਆ ਸੀ ਪਾਯਲ ਨੂੰ।
ਹਾਂ-ਹਾਂ, ਓਦੀ ਯੂਟਯੁਬ ਤੇ ਬਹੁਤ ਵੀਡੀਓ ਵਾਇਰਲ ਹੋਈ ਸੀ ਏਸ ਚੀਜ਼ ਦੀ। ਏ, ਓ ਸੁੱਤੀ-ਉੱਠੀ ਆਏ
ਓ ਵਚਾਰੀ, ਚਾਰ-ਚਾਰ ਬੱਚੇ ਪਾਲ ਰਈ ਆਪਨੇ।
ਹਾਂ, ਚਾਰ ਨੀ ਪੰਜ। ਓ ਛੋਟਾ ਜੇਆ ਤੇ ਪਾਲ ਰਹੀ ਐ, ਓ ਆਪ ਤੇ ਬਾਰ ਰੇਂਦੀ ਏ ਗੋਆ, ਪਤਾ ਨੀ ਕਿੱਥੇ ਰੈਂਦੀ ਓ? ਕਿਦਰੇ ਬਾਰ ਰੈਂਦੀ। ਬਿਜਨਸ ਕਰ ਰਈ ਆ, ਤੋ ਓਦਾ ਵੀ ਓਹੀ ਦੇਖਦੀ ਐ, ਹਾਂ ਓਦਾ ਵੀ ਓਹੀ ਦੇਖਦੀ ਐ ਪੰਜ-ਪੰਜ ਤੇ ਬੱਚੇ ਪਾਲ ਰੀਆ ਓਏ, ਇੱਕ ਛੋਟਾ ਬੱਚਾ ਵੀ ਤੇ ਓਦਾ ਹੁਨ ਹੋਇਆ ਏ ਨਾ, ਪੰਜ ਬੱਚੇ ਪਾਲ ਰਹੀ ਆ ਓ।
ਹਾਂ, ਓ ਹੀ, ਔਰ ਫੇਰ ਓਨੂੰ ਕੇਦਾਂ ਏ ਕੇ ਤੂੰ ਸਜ ਕੇ ਰਿਆ ਕਰ।
ਹਾਂ, ਓ ਤਾਂ ਹੈ ਈ ਆ। ਓ ਫਿਰ ਓ ਬਲੋਗ ਬਣਾ ਰਹੀ ਏ, ਅਪਨੇ ਅਲਗ ਬਣਾ ਰਹੀ ਏ, ਆਪਨੇ ਬੱਚਿਆਂ ਦੇ ਅਲਗ ਬਣਾ ਰਹੀ ਏ ਸਾਰੀ ਦਿਆੜੀ ਚ, ਫਿਰ ਉਨੇ ਅਂ, ਪਤਾ ਉਸਨੇ ਕਿਤਨਾ ਕੰਮ ਖੋਲ ਲਿਆ। ਉਹ ਕੇ ਦੇਖ ਧੀਏ, ਏ ਜੀਰੋ ਤੇ ਫਿਰ ਕਿੱਥੇ ਆ ਚੁੱਕਿਆ ਐ ਜ਼ੀਰੋ ਤੋਂ, ਏਨੇ ਐਪਨਾ ਖੁਦ ਦਾ
ਆਂ, ਸਾਥ ਦਿੱਤਾ ਏ ਦੇਖੋ, ਜ਼ੀਰੋ ਤੋਂ ਸਾਥ ਦਿੱਤਾ ਐ। ੳਨੇ। ਹਾਂ, ਬੋਲੋ- ਬੋਲੋ ਮੈਂ ਸੁਨ ਰਹੀ ਆਂ, ਓਵੀ ਤਾਂ ਨਾ ਸਾਥ ਵੀ ਕਿਤਨਾ ਤੈਂ, ਉਸ ਕੁੜੀ ਨੇ ਪਾਇਲ ਮਲਿਕ ਨੇ ਬਹੁਤ ਸਾਥ ਦਿੱਤਾ ਐ।
ਓਹੀ ਓਨੇ ਬਲ ਕੀ, ਜੇ ਕੋਈ, ਹੋਰ ਹੁੰਦ ਨਾ ਛਡ ਕੇ ਚਲਾ ਜਾਂਦਾ ਓਨੂੰ।
ਹਾਂ, ਜਿਵੇਂ ਮਤਲਬ ਸੈ ਲੇਕਿਨ, ਵਈਫ਼ ਲੇ ਆਇਆ ਸੀ। ਆਪਨੀ ਕ੍ਰਿਤਕਾ ਮਲਿਕ, ਪਰ ਓਨੇ ਤਾਂ ਵੀ ਓਨੂੰ ਐਕਸੈਪਟ ਕੀਤਾ।
ਓ ਦੱਸਦੀ ਏ, ਆਪਨੀ ਖੁਦ ਦੀ ਓ ਸਾਰੀ ਮਤਲਬ ਗੱਲਾਂ ਸ਼ੇਅਰ ਕਰਦੀ ਐ।
ਹਾਂ, ਓਨੇ ਕੋਈ ਇੰਟਰਵਿਊ ਵਿੱਚ, ਕਿਹਾ ਸੀਗਾ, ਕੇ ਜੇ ਮੇਰੇ ਮੇਰਾ ਮਾਂ ਓ ਮੇਰੇ ਸਾਥ ਦਿੰਦੇ ਤੇ, ਮੈਂ ਇਸ ਆਦਮੀ ਨੂੰ ਛੱਡ ਦਿੰਦੀ।
ਹਾਂ, ਓ ਸਾਇਦ ਇੰਟਰਵਿਊ ਸੀ ਮੇਰੇ ਖਿਆਲ ਨਾਲ, ਤਿੰਨੇ ਇੰਟਰਵਿਊ ਚ ਗਏ ਸੀ, ਉਸ ਤੋਂ ਬਾਅਦ ਇਹਨੇ ਬਿਗ ਬੋਸ ਚ ਵੀ ਮਤਲਬ ਜ ਜਦੋਂ ਇਨਾਂ ਦੀ ਬਿਗ ਬੋਸ ਚ ਐਂਟਰੀ ਸੀ। ਤਾਂਵੀ ਨਈ ਬੋਲੇ ਸੀਗੇ ਮੈਂ ਫਸਟ ਵਈਫ ਆਂ। ਐੈ ਸੈਕਿੰਡ ਵਈਫ ਐ।
ਹਾਂ।
ਅਕ ਸਿੰਘ ਵਾਰੀ ਬੋਲੇ ਆਂ, ਬਿਗ ਬੋਸ ਵੇਲੇ ਸਲਮਾਨ ਖਾਨ ਦੇ ਅੱਗੇ ਬੋਲਿਆ ਸੀਗਾ। ਪਾਇਲ ਨੂੰ ਨੀ ਕਰਦਾ, ਪਾਇਲ ਨੂੰ ਬਹੁਤ ਘੱਟ ਸਪੋਟ ਕਰਦਾ ਆ ਓ। ਪੰਜ ਆਡਰ ਕਰਦਾ।
ਬੱਚੇ ਸਾਂਭਣ ਲਈ ਏ, ਉਨੂੰ ਏ ਪਾਇਲ ਬੱਚੇ ਸਾਂਭਣ ਲਈ ਏ ਤਿਗਾ, ਯੂਟਿਊਬ ਸਾਂਭਣ ਲਈ ਐ। ਕੁੜੀਆਂ ਵੀ ਤੇ ਕਿੰਨੀਆਂ ਸਾਰੀਆਂ, ਆਈਆਂ ਹੋਈਆਂ ਨ-ਨ ਆਪਨੇ ਘਰੇ। ਓ, ਕੋਈ ਲਕਸ਼ ਵਗੈਰਾ ਕੁਛ ਨਾਮ ਏ ਇੱਕ ਦਾ ਤੇ। ਇੱਕ ਬਲੋਗ ਬਣਾਇਆ ਸੀਗਾ। ਓਨਾਂ ਨੇ ਕੁਛ, ਮੈਂ ਹਾਂ ਕੁਛ ਪ੍ਰੈਂਕ ਕਰਤੇ, ਕਰਦੇ ਹੋਏ ਨਾ ਕੁਛ ਵਲੋਗ ਬਣਾਏ ਸੀ। ਇੰਨਾ ਨੇ ਤੇ ਕ੍ਰਿਤਿਕਾ ਨੇ ਤੇ ਕ ਅਸੀਂ ਨੀ ਮੈਂ ਤੇ ਛੱਡ ਕੇ ਜਾ ਰਹੀ ਆਂ, ਇਹ ਆਦਮੀ ਦੇ ਕਿਸੇ ਨਾਲ ਉਹੀ ਨੀ ਆਉਣਾ ਐ ਤੇ, ਵਹੁਟੀ ਲੈ ਦੇਗਾ।
ਹਾ-ਹਾ-ਹਾ, ਐ ਤੇ ਆਦਮੀ ਇਹੋ ਜਿਆ ਈਆ, ਐ ਤੇ ਕਰੀ ਜਾਏਗਾ, ਮੈਂ ਐਕਸੈਪਟ ਕਰੀ ਜਾ ਗੀਂ ਕਿਆ। ਮੈਂ ਐਕਸੈਪਟ ਨੀ ਕਰਾਂਗੀ, ਬਿਲਕੁਲ ਸਹੀ ਕਹਿ ਰਹੇ ਓ- ਬਿਲਕੁਲ ਸਹੀ ਕਹਿ ਰਹੇ। ਉਹਨੇ ਫੈਂਕ ਦੇ ਵੀਡੀਓ 'ਚ ਬਣਾਇਆ ਸੀਗਾ ਗੱਲ- ਬੋਲੀ ਸੀਗੀ ਉਹ ਕਹਦੀ ਸੀ ਕਿ ਮਤਲਬ ਬੱਚਾ ਵੀ- ਛਡ ਕੇ ਜਾਵਾਗੀ ਹਾਂ ਹੋਲੀ ਮਤਲਬ ਬੱਚਾ ਵੀ ਛਡ ਕੇ ਜਾਵਾਗੀ ਬੱਚਾ ਵੀ ਪਾਲ ਲੋੋ- ਵੀ ਤੁਹਾਡਾ ਆ ਮੇਰਾ ਨੀ ਹੈ।
ਹਾਂ ਜਦੋ ਇਹਨੇ ਕਿਹਾ ਸੀਗਾ ਨਾ ਕਿ ਮੈ ਉਥੇ ਜਾਵਾਂਗੀ। ਦੁਬਈ ਕਹਿਲ ਮਨਾ ਕਰਤਾ ਕਿ ਨਹੀ ਦੁਬਈ ਟੂਰ- ਹੋਈ ਮੈ ਚਲੀ ਜਾਦੀ ਹਾਂ ਤੈਨੇ ਬੜਾ ਸੱਪ ਮਚਾਇਆ ਸੀ ਨਹੀ।
ਹਾਂ-
ਨਹੀ ਮੈ ਬੱਚਾ ਛੋੜ ਕੇ ਜਾ ਰਹੀ ਹੂੰ- ਉਹ ਬੇਚਾਰੇ ਬੱਚੇ ਸੋਚਦੇ ਹੋਣਗੇ- ਹੋਣਗੇ- ਵੱਡੇ ਹੋ ਕੇ ਸੁਣਗੇ ਕਿ ਮੰਮੀ ਪਾਪਾ ਨੇ ਕਿਹੋ ਕਿਹੋ ਜਿਹੀਆਂ ਹਰਕਤਾਂ ਕੀਤੀਆਂ ਨੇ-
ਸਹੀ ਗੱਲ ਹ ਇਹਨੂੰ ਇਹਨੂੰ ਦੇਖ ਕੇ ਨਾ ਇਕ ਕਪਲ ਨੇ ਹੋਰ ਵਿਆਹ ਕੀਤਾ ਸੀ- ਉਹਦੀ ਵੀ ਦੋ ਵਾਈਫਾਂਤੇ ਤਨ ਨੂੰ ਦੇਖ ਕੇ ਕਪਲ ਨੇ ਹੋਰ ਕੀਤਾ ਸੀਗਾ ਵਿਆਹ ਮੈਨੂੰ ਨਾਮ ਨੀ ਯਾਦ ਹੈ।
ਸਨੀ ਕਰਕੇ ਕੁਛ ਸੀਗੇ ਸੰਨੀ ਸੰਨੀ ਕਰਕੇ-
ਉਹਦੀ ਉਹਦੀਆਂ ਦੋ ਵਾਈਫਾਂ ਨੇ ਉਹਦੀਆਂ ਵੀ ਉਹ ਵੀ ਸੇਮ ਹੀ- ਕੱਪੜੇ ਪਾਉਦੀਆਂ ਆ ਉਹ ਮਤਲਬ- ਦੋਨੋ ਇਕੋ ਜਿਹੇ ਕੱਪੜੇ ਪਾਉਦੀਆਂ ਸ਼ੋਰਟ ਤੇ ਸ਼ੋਰਟ ਲੋਂਗ ਤੇ ਲੋਗ- ਸੇਮ ਉਹ ਵੀ ਨਾ ਵੱਕਣ ਰਹਿੰਦੀਆਂ ਆ ਹੁਣ ਬਟ ਉਹ ਇਤਨੀ ਮਸ਼ਹੂਰ ਝੂਰ ਨੀ ਜਿਨੀਆਂ ਇਹ ਲੋਕ ਹੋ ਗਏ ਨੇ ਉਹ ਟਿਕਟੋਕ ਤੇ ਕਰ ਕਰਕੇ- ਉਹ ਇਤਨ ਨਹੀ ਹੋ ਪਾਏ ਹਜੇ-
ਹਾਂ -ਹਾਂ ਅਰੇ ਇਹਨਾ ਨੇ ਪਤਾ ਇਹਨਾ ਨੇ- ਕੋਂਟੈਂਟ ਕੱਦੇ ਕੱਢਿਆ ਹੋ ਜਿਹਾ-
ਹਾਂ ਉਹਨੇ ਫਸਟ ਇਹੋ ਜਿਹਾ ਕਰ ਦੀਤਾ ਤਾਂ ਕਰਕੇ- ਪਰ ਫਿਰ ਵੀ ਦੇਖੋ ਕਿਥੇ ਪਹੁੰਚ ਗਿਆ ਜ਼ੀਰੋ ਤੋਂ- ਜਿਥੇ ਆਪਣੇ- ਖੁਦ ਦੀ ਜਿਮ ਜਿੰਮ ਵੀ ਹੈਗੀ ਹੈ। ਖੁਦ ਦਾ ਕੱਪੜੇ ਦਾ ਕਲੈਕਸ਼ਨ ਕਢਿਆ ਆ ਖੁਦ ਦਾ- ਸੈਲੂਨ ਬਣਾ ਲਿਆ ਹੋਰ ਜਿਹੜਾ ਮਤਲਬ ਕੀ ਕੀ ਅਪਣਾਓ ਹਾਂ ਮੇਕਅਪ ਬ੍ਰਾਂਡ ਆਪਣੇ ਕੱਢ ਇਹਨਾ ਨੇ- ਕੱਪੜਿਆਂ ਦੇ ਨਿਕੇ ਬੱਚੇ ਦੇ ਕੱਪੜੇ ਦਾ ਕਿਹਨਾ ਨੇ- ਆਪਣੇ ਕੋਲੋ ਕਰਦੇ ਹੈ। ਇਹਨਾ ਨੇ ਬਹੁਤ ਜਿਆਦਾ ਮਤਲਬ ਅਛੇ ਆ। ਉਹ ਚੀ ਪਹੁੰਚ ਗਿਆ ਉਹਦੇ ਤੇ- ਪਰ ਕਮਣ ਤੇ ਹੈ। ਇਹ ਨੂੰ ਅਜੇ ਇਤਨਾ- ਉਹ ਨੇ ਫਿਟਨੈਂਸ ਕਿਟ ਵੀ ਤਾਂ ਕੱਢੀ ਆ ਆਪਣੀ ਸਕੂਟਰ ਦੀ ਆਪਣੀ ਗੱਡੀ ਹੈ। ਅਹ ਵੇਟ ਲੋਸ ਦੀ
ਅੱਛਾ।
ਹਾਂ ਫਿਟਨੈਸ ਕਿਤੇ ਵੀ ਹੁਣ ਕੱਢੀ ਸੀ ਹੈ ਵੇਟ ਲੋਸ ਸੀ। ਤੇ ਇਹਨਾ ਨੇ ਮੇਕਅਪ ਦੇ ਬਰਾਨਡ ਕੁਛ ਕਰੀਮਾਂ ਵਗੈਰਾ- ਹਾਂ ਸਕਿਨ ਕੇਅਰ ਦੀ ਵੀ ਕੱਢੀ ਦੀ ਹੈ। ਸ਼ਾਇਦ ਹੇਅਰ ਦੀ ਵੀ ਕੱਢ ਦੀ ਹੈ। ਸ਼ੈਂਪੂ ਵਗੈਰਾ ਓਇਲ ਵਗੈਰਾ।
ਹਾਂ ਔਰ ਉਹ ਮੈਡੀਕੇਟਿਡ ਨਹੀ ਹੋਣਗੇ ਇਹਨਾ ਨੇ ਤੁਕਿਆਂ ਨਾਲ ਕੱਢੀ ਹੈ।
ਤੇੂੰ ਕਹਿ ਕਹਿਦੀ ਆਪਾਂ ਯੂਜ ਕਰਦੇ ਮੈਂ ਕਿਹਾ ਜਰੂਰਤ ਯੂਜ ਕਰਨਗੇ ਇਹ ਲੋਕ ਤਾਂ ਜਿਮ ਜਾਿਆਦਾ ਹੋ ਗਏ ਆ ਫੇਰ ਉਹਨਾ ਨੇ ਲੋਸ ਕੀਤਾ ਆ ਏਦਾਂ ਥੋੜ੍ਹੀ ਹੁੰਦਾ ਵੈਸੇ। ਠੀਕ ਮੈ ਸਭ ਕੁੱਛ ਕਰ ਬੈਠੇ ਆ ਸਭ ਕੁੱਛ ਏਟੂਜੈਡ। ਆਪਣੀ ਹੀ ਮਤਲਬ ਹਰ ਚੀਜ ਨੂੰ ਪ੍ਰਮੋਟ ਕਰਦੇ ਆ ਹਰ ਵੀਡੀਓ 'ਚ
ਆਪ ਵੀ ਤੇ ਕਰਾ ਕੇ ਪਏ ਨੇ ਐਵੇ ਥੋੜ੍ਹੀ ਇਨੀਆਂ ਸੋਹਣੀਆਂ- ਸੋਹਣੀਆਂ ਲੱਗਦੀਆਂ ਨੇ- ਉਹ ਵਿਚਾਰੀ ਜਿਹੜੀ ਪਾਇਲ ਹੈ। ਉਹ ਤੇ- ਫੇਰ ਵੀ ਚਲੋ ਨੈਚੁਰਲੀ ਇਨੇ ਸੋਹਣੇ ਬਾਲ ਸੀਗੇ ਬਾਲ ਕਟਾਤੇ ਸੀਗੇ ਇਨੇ-
ਪਾਇਲ ਦੇ
ਹਾਂਜੀ-
ਪਾਇਲ ਤੇ ਕ੍ਰਿਤੀਕਾ ਅੱਛਾ ਹਾਂ ਪਾਇਲ ਕਿਤੇ ਓ ਤੇ ਹੇਅਰ ਟ੍ਰਰੀਟਮੈਂਟ ਕਰਵਾਇਆ ਆ ਲੋਕ ਲੌਂਗ ਹੇਅਰ ਪਾਇਲ ਕਰਵਾਉਂਦੀ ਹੈ ਫਿਰ ਕਟਵਾ ਦਿੰਦੀ ਲੋਂਂਗ ਹੇਅਰ ਪਾਇਲ ਕਰਵਾਉਂਦੀ ਆ ਫਿਰ ਕਟਵਾ ਦਿੰਦਾ ਆ ਆਪਣਾ ਯਾਰ ਖੁਦ ਦਾ ਸੈਲੂਨ ਹੈਗਾ ਹੈ ਜੋ ਮਰਜ਼ੀ ਚਾਹੇ ਉਹ ਕਰ ਸਕਦੇ ਐ ਹਾਂ ਉਹ ਤਾਂ ਹੈ ਈ ਆ
ਅ ਇਹੋ ਜਿਹੇ ਲੋਕਾਂ ਨੂੰ ਪਸੰਦ ਆ ਉਹ ਵੀ ਤਾਂ ਆਪਣਾ ਘਰਬਾਰ ਛੋੜ ਕੇ ਆਈ ਹੈ ਨਾ ਉਹ ਵੀ ਤਾਂ ਉਹ ਵੀ ਤੇ ਏਂਜ ਈ ਤੇ ਲਵ ਮੈਰਿਜ ਕਰਕੇ ਆਈ ਸੀ ਪਾਇਲ ਮਲਿਕ ਓ ਬੋਲ ਤੇ ਬੋਲਦੇ ਤਾਂ ਹੈ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ ਤੇ ਮੈਂ ਆਪਣੇ ਘਰ ਆ ਕੇ ਰੋਣ ਲੱਗ ਗਈ ਸੀ ਮੈਂ ਇਨਾਂ ਦੇ ਵਿਆਹ ਚ ਸ਼ਾਮਿਲ ਨੀ ਹੋਈ ਸੀ ਠੀਕ ਜਦੋਂ ਇਨਾਂ ਨੇ ਫੇਰੇ ਵਗੈਰਾ ਲਏ ਸੀ।
ਹਾਂ ਚਾਰ ਚਾਰ ਪੰਜ ਸਾਲ ਫਰੀ ਸੀਗੀ ਨਾ
ਹਾਂ ਇਹ ਅਲੱਗ ਰਹੀ ਸੀ
ਹੂੰ ਇਹਨੇ ਤਾਂ ਆਪਣਾ ਬੱਚਾ ਵੀ ਨਈ ਵੇਖਿਆ ਸੀਗਾ ਰਾ ਕੇ ਮਤਲਬ ਬੱਚਾ ਠੀਕ ਹੈ ਜਾਂ ਕਿੱਦਾਂ ਹੈ ਵਹੁਟੀ ਵੀ ਡਾਇਵੋਰਸ ਥੋੜ੍ਹੀ ਹੋਇਆ ਸੀਗਾ ਕਿ ਬੰਦੀ ਬੰਦਾ ਵੇਖੀ ਨਾ ਉਹ ਨੂੰ ਜਾ ਕੇ
ਹਾਂ ਇਹਦੇ ਪੈਲੇ ਇਹਦੇ ਪਹਿਲੀ ਫਸਟ ਵਾਈਫ ਕੋਈ ਹੋਰ ਸੀ ਉਹਨੂੰ ਡਿਵੋਰਸ ਦਿੱਤਾ ਦੇਤਾ ਹੈ ਇਹਨੇ ਉਹਦੇ ਕੋਲ ਇੱਕ ਮੁੰਡਾ ਏ ਕੁੜੀ ਹੈ ਸੈਕਿੰਡ ਵਾਈਫ ਪਾਇਲ ਮਲਿਕ ਹੈ ਥਰਡ ਵਾਈਫ ਕ੍ਰੀਤਿਕਾ ਮਲਿਕ ਹੈ।
ਇੱਕ ਹੋਰ ਵੀ ਹੈ।
ਫਸਟ ਵਾਈਫ ਉਨੂੰ ਡਿਵੋਰਸ ਦੇ ਦਿੱਤਾ ਸੀ ਇਹਨੇ ਉਹਦੇ ਕੋਲ ਦੋ ਬੱਚੇ ਆ ਇੱਕ ਮੁੰਡਾ ਇੱਕ ਕੁੜੀ ਸੈਕਿੰਡ ਵਾਈਫ ਆ ਪਾਇਲ ਮਲਿਕ ਨਹੀਂ ਸੈਕਿੰਡ ਵਾਈਫ ਪਇਲ ਮਲਿਕ ਹੈ ਥਰਡ ਵਾਈਫ ਕ੍ਰਿਤੀਕਾ ਮਲਿਕ ਹੈ। ਜਿਹੜੀ ਇੱਕ ਜਿਹੜੀ ਪਹਿਲੀ ਫਸਟ ਸੀ ਨਾ ਇਹਨੇ ਡਿਵੋਰਸ ਤੇ ਦਿੱਤਾ ਸੀ ਉਹਨੂੰ ਤੇ ਸੈਕਿੰਡ ਉਹਨੇ ਪਾਇਲ ਨਾਲ ਕੰਮ ਕੀਤਾ ਪਾਇਲ ਨਾਲ ਮੈਰਿਜ ਕੀਤੀ ਸੀ
ਦੀਜਲ ਨੀ ਕਰ ਦੀ।
ਨਹੀਂ। ਡਿਵੋਰਸ ਹੋ ਗਿਆ ਆ ਪਾਇਲ ਨਾਲ ਪਾਇਲ ਕਿਸੇ ਆਫਿਸ ਚ ਕੰਮ ਕਰਦੀ ਸੀ ਬੈਂਕ ਵਿੱਚ ਤੇ ਇੱਥੇ ਉਹ ਕੋਈ ਕੰਮ ਕੁਮ ਕਰਾਉਣ ਜਦ ਪਾਇਲ ਪਸੰਦ ਆ ਗਈ ਉਹਨੇ ਭੱਜ ਕੇ ਵਿਆਹ ਕਰਾ ਲਿਆ
ਅੱਛਾ ਪਾਇਲ ਨਾਲ ਵੀ ਭੱਜ ਕੇ ਵਿਆਹ ਕਰਵਾਇਆ
ਭੱਜ ਕੇ ਵਿਆਹ ਕਰਵਾਇਆ ਸੀ ਜਿਹੜੀ ਕ੍ਰਿਤਿਕਾ ਮਲਿਕ ਸੀ ਉਦੇ ਨਾਲ ਕੋਰਟ ਮੈਰਿਜ ਕਰਵਾਈ ਸੀ ਨਾ ਕ੍ਰਿਤਿਕਾ ਮਲਿਕ ਦੀ ਕ੍ਰਤਿਕਾ ਮਲਿਕ ਦੀ ਕੋਰਟ ਮੈਰਿਜ ਐ
ਉਨੇ ਤੇ
ਉਸ ਤੋਂ ਬਾਅਦ ਵਿਆਹ ਕਰਵਾਇਆ ਪਹਿਲੇ ਕੋਟ ਮੈਰਿਜ ਕਰਵਾਈ ਹੈ।
ਹਾਂ ਵਿਆਹ ਵਿੱਚ ਦੋ ਦੋ ਵਾਰ ਕਰਵਾਏ ਇਹਨਾਂ ਨੇ ਵਿਊਅਰਜ ਲਈ
ਉਹ ਨੇ ਬੜੀ ਵਾਰੀ ਵਿਆਹ ਕਰਵਾਇਆ ਯੂਟਿਊਬ ਤੇ ਹਰ ਐਨੀਵਰਸਰੀ ਤੇ ਕਦੇ ਪਾਇਲ ਦਾ ਵਿਆਹ ਕਰਵਾਉਂਦੇ ਆ ਕਦੀ ਕ੍ਰਿਤਿਕਾ ਦਾ ਵੀਆ ਦੁਆਰਾ ਕਰਵਾ ਦਿੰਦੇ ਆ ਕਦੀ ਪਾਇਲ ਦਾ ਕਦੀ ਕ੍ਰਿਤਿਕਾ ਦਾ ਕਣਟਣ ਲਈ ਵਿਊ ਲੀ ਆਹੀ ਕਰਦੇ ਆ।
ਹਾਂਜੀ।
ਹਾਂ, ਉਹ ਤਾਂ ਹੈ ਹੀ ਹੈ ਚਲੋ ਠੀਕ ਹੈ ਮੈਂ ਕਦਨੂੰ ਬਾਅਦ ਓਕੇ ਜੀ, ਸੱਸ ਸ਼੍ਰੀ ਆਕਾਲ।
ਬਾਏ, ਸਤਿ ਸ਼੍ਰੀ ਅਕਾਲ।